ਹੈਲੋ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ। ਚੱਲ ਤੁਹਾਡਾ।
ਬਾਹ ਵਧੀਆ ਜੀ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਹਾਂ ਜੀ। ਘਰ ਸਭ ਠੀਕ ਨੇ।
ਵਧੀਆ ਵਧੀਆ ਜੀ ਬਹੁਤ ਵਧੀਆ ਰੱਬ ਦੀ ਕਿਰਪ।
ਹ ਚਲੋ ਜੀ ਵਧੀ ਹਾਂਜੀ ਹਾਂਜੀ ਵ ਮੇਹਰ ਹੈ ਪਰਮਾ। ਤਮਾ ਦੀ।
ਵਧੀਆ ਬਸ ਮਿਹਰ ਹੀ ਰੱਖੇ ਰੱਬ ਸਾਰਿਆਂ ਪਾਸੇ। ਹੁਣ ਨਾ। ਕੋਈ ਪ੍ਰੋਬਲਮ ਆਵੇ ਹੁਣ ਕੋਈ ਦਿੱਕਤ ਨਾ ਆਵੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਿੱਛੇ ਕਿੰਨੀਆਂ ਦਿੱਕਤਾਂ ਆਈਆਂ ਨੇ।
ਹਾਂਜੀ ਹਾਂਜੀ ਕੁਦਰਤੀ ਆਪ। ਐ ਨਾ ਦੇਖੋ ਕਿੰਨਾ। ਕਹਿਰ ਗੁਜ਼ਰਿਆ।
ਕੁਦਰਤੀ ਕਿੰਨੀਆਂ ਆਫ਼ਤਾਂ ਆਈਆਂ ਨੇ। ਪਹਿਲਾਂ ਤਾਂ ਕਰੋਨਾ ਹੀ ਆ ਗਿਆ।
ਕਿੰਨਾ ਬੁਰਾ ਹਾਲ ਹੋਗ। ਗਿਆ ਲੋਕਾਂ ਨਾ। ਹਾਂਜੀ ਲੋਕਾਂ ਦਾ ਬੁਰਾ ਹਾਲ ਕੀ ਮ ਬਿਮਾਰੀ ਸਭ ਦੇ ਘਰਾਂ ਦੇ ਵਿੱਚ ਐ ਛੂਤ ਦੀ ਬਿਮਾਰੀ ਸੀ ਇਹ ਤ ਦੇ।
ਹਾਂ ਘਰੋਂ ਨਿਕਲਣਾ ਹੀ ਔਖਾ ਸੀਗਾ। ਨਿਕਲ ਈ ਨਹੀਂ ਪਾਉਂਦੇ ਸੀ ਕਿੰਨੇ ਦੋ ਸਾਲ ਘਰੇ ਹੀ ਬੈਠ।
ਹਾਂਜੀ ਕਿੰਨਾ ਨੁਕਸਾਨ ਲੋਕਾਂ ਦਾ ਦੇਖੋ ਜੀ ਕਿੰਨਾ ਨੁਕਸਾਨ ਹੋ ਗਿਆ ਨਾ। ਕੰਮ ਕਾਜ ਦਾ ਨੁਕਸਾਨ ਹੋਇਆ, ਬੱਚਿਆਂ ਦੀ ਪੜ੍ਹਾਈਆਂ ਦਾ ਨੁ।
ਬੜਾ ਜੀ ਬੜਾ ਬੜਾ ਨੁਕਸਾਨ ਹੋਇਆ। ਬੱਚੇ ਪੜ੍ਹਾਈ ਤੋਂ ਪਿੱਛੇ ਈ ਰਹਿ ਗਏ।
ਹਾਂਜੀ ਹਾਂਜੀ ਪੜ੍ਹਾਈਆਂ ਤੋਂ ਨਾ ਬਹੁਤ ਪਿੱਛੇ। ਚਲੇ ਗਏ। ਬੱਚਿਆਂ ਨੂੰ ਪੜ੍ਹਾਈਆਂ ਦਾ ਮੁੱਲ ਹੀ ਖ਼ਤਮ ਹੋ ਗਿਆ ਸੀਗਾ।
ਸਹੀ ਗੱਲ ਹੈ ਘਰੇ ਰਹਿ ਰਹਿ ਕੇ ਬਹੁਤਾ ਹੀ ਬੁਰਾ ਹਾਲ ਹੋਇਆ ਪਿਆ ਸੀ ਕਰੋਨਾ ਵਿੱਚ। ਸ਼ੁਕਰ ਐ ਰੱਬ ਦਾ। ਮਗਰੋਂ ਲੱਥੀ।
ਹਾਂਜੀ ਹਾਂਜੀ ਸ਼ੁਕਰ ਏ ਸ਼ੁਕਰ ਏ ਉਸ ਪਰਮਾਤਮਾ ਦਾ।
ਪਾਣੀ ਆ ਗਿਆ।
ਹਾਂਜੀ ਬਾੜ ਦੇਖੋ ਕਿੰਨੇ ਮੀਂਹ ਬਰਸੇ ਨੇ ਲੋਕਲ ਪਿੰਡਾਂ ਦੇ ਵਿੱਚ ਪਾਣੀ
ਸਾਡੇ ਤਾਂ ਘਰ ਵੱਲ ਪਾਣੀ ਆ ਚੱਲਿਆ ਸੀ ਮਸਾਂ ਹੀ ਬਚਾਅ ਹੋਇਆ ਇਨਾ ਪਾਣੀ ਘਰ ਡੁੱਬ ਗਏ ਢਹਿ ਗਏ ਲੋਕਾਂ ਦੇ ਘਰ ਢਹਿ ਗਏ
ਹੋਣਾ ਨਾ
ਹਾਂ ਲੋਕਾਂ ਦਾ ਸਾਰਾ ਸਮਾਨ ਰੁੜ ਗਿਆ।
ਇਹ ਕੁਦਰਤ ਹੈ। ਜੀ ਕੁਦਰਤ ਨੇ ਕੁਦਰਤੀ ਹੈ। ਦੇਖੋ। ਉਹ ਉਹਨੇ ਜੋ ਖੇਡ ਖੇਡਣੀ ਹੈ ਨਾ ਉਹ ਤਾਂ ਖੇਡਣੀ ਈਏ
ਸਹੀ ਗੱਲ ਬਿਲਕੁਲ ਸਹੀ ਤੁਸੀਂ ਕਿਹਾ ਇੱਥੇ ਸਾਡੇ ਦੋ ਚਾਰ ਘਰ ਤਾਂ ਐਵੇਂ ਦੇ ਸੀ। ਵਿਚਾਰੇ ਜਮਾਂ ਸੜਕਾਂ 'ਤੇ ਆ ਕੇ ਬਹਿ ਗਏ ਉਹਨੂੰ ਕੱਪੜੇ ਨਾ ਉਹ ਤੇ ਦਵਾ -ਦਵਾ ਦੀ ਜਾਨ ਬਚਾ ਕੇ ਭੱਜੇ ਮੱਝਾਂ ਤੱਕ ਰੁੜ ਗਈਆਂ ਵਿਚਾਰਿਆਂ ਦੀਆਂ ਮੱਝਾਂ ਵੀ ਰੁੜ ਗਿਆਂ।
ਬਹੁਤ ਖ਼ਰਾਬ ਹੋਇਆ। ਫਸਲਾਂ ਦਾ ਨੁਕਸਾਨ ਦੇਖੋ। ਇਹੋ ਜਿਹੀ ਪੱਕੀਆਂ ਫਸਲਾਂ ਸੀਗੀਆਂ ਉਸ ਟੈਮ ਤੇ ਕਿਸਾਨ ਵਿਚਾਰਾ ਹਾਂਜੀ ਹਾਂਜੀ ਦੇਖੋ। ਫਿਰ ਪਾਣੀ ਵਾਲੇ ਜੀਵ ਦੇਖੋ ਕਿੰਨੇ ਹਾਂ ਗ ਸੀਗੇ ਸੱਪ ਦੇਖੋ ਜੀ ਕਿੰਨੇ ਸੱਪ ਫਿਰਨ ਲੱਗ ਗਏ। ਸੀਗੇ ਲੋਕਾਂ ਦੇ ਘਰਾਂ ਦੇ ਵਿੱਚ ਐਵੇਂ ਲੱਗਦਾ ਸੀ ਜਿਵੇਂ ਸੱਪਾਂ ਦੇ ਘਰ ਬਣ ਗਏ ਗੇ ਹੋਣ
ਕੀ ਹੈ ਨਾ
ਮਰਜੀ ਜੀ ਉਸ ਪਰਮਾਤਮਾ ਦੀ ਮਨੁੱਖ ਵੀ ਨਹੀਂ ਹਟਦਾ ਸੀ ਜੀ ਰੁੱਖਾਂ ਨੂੰ ਕੱਟ ਟਣ ਤੋਂ
ਹਾਂ ਸਹੀ ਗੱਲ ਹੈ। ਬਿਲਕੁਲ ਜੀ ਆਹ ਹੁਣ ਭੁਚਾਲ ਬੜਾ ਸੁਣ ਲਿਆ। ਜਿੱਥੇ ਸੁਣੋ ਉੱਥੇ ਭੂਚਾਲ ਅਤੇ ਕਿਸੇ ਦੇਸ਼ 'ਚ ਆਦਾ ਪਿਆ
ਦੇਖੋ ਜੀ ਘਰ ਢਹਿ ਜਾਂਦੇ ਵੱਡੀਆਂ- ਵੱਡੀਆਂ ਇਮਾਰਤਾਂ ਪਾਂਣੀ ਜੋ ਢਹਿ ਜਾਂਦੀਆਂ ਨੇ ਇੱਕ ਛੋਟੇ ਜਿਹੇ ਝਟਕੇ ਨਾਲ ਹੀ ਦੇਖੋ, ਝੱਟ ਦੇ ਵਿੱਚ ਬੰਦਾ ਕਿੱਥੋਂ ਕੀ ਬਣ ਜਾ
ਬਿਲਕੁਲ- ਬਿਲਕੁਲ- ਬਿਲਕੁਲ ਸਹੀ ਕਹਿੰਦੇ, ਤੁਸੀਂ ਭੁਚਾਲ ਵੀ ਇੱਕ ਬੱੜੀ ਵੱਡੀ ਆਫ਼ਤ ਹੈ।
ਆਫ਼ਤ ਹੈ। ਜੀ, ਹਾਂਜੀ -ਹਾਂਜੀ ਇਹ ਤਾਂ ਦੇਖੋ, ਰਾਤ ਨੂੰ ਬੰਦਾ ਸੁੱਤਾ ਪਿਆ। ਉਹਨੂੰ ਨਹੀਂ ਪਤਾ ਕਿ ਉਹਦੇ ਨਾਲ ਕੀ ਬਣ ਜਾ
ਹਾਂ, ਪਤਾ ਉੱਠਣਾ ਕਿ ਨਹੀਂ ਉੱਠਣਾ। ਅਤਲਾੱਖ
ਸਹੀ ਗੱਲ ਹੈ ਜੀ ਤੁਹਾਡੇ, ਦੇਖੋ ਜੀ, ਇਡੀਆਂ- ਇਡੀਆਂ ਇਮਾਰਤਾਂ ਤਾਂ ਮਿੰਟ ਚ ਢੇਰ ਹੋ ਜਾਂਦੀਆਂ ਰਾਖ ਕਰ ਦਿੰਦਾ। ਉਹ ਤਾਂ ਚੀਜ਼ਾਂ ਨੂੰ
ਹਾਂ, ਅਤੇ ਪਹਾੜ ਖਿਸਕੀ ਜਾਂਦੇ ਆ।
ਹਾਂਜੀ। ਦੇਖ ਖੋਣ, ਪਰ ਫਿਰ ਵੀ ਮਨੁੱਖ ਲੈਂਡ, ਸਲਾਈਡ ਹੋ। ਕੀ ਹੈ। ਨਾ
ਹਾਂ, ਪਹਾੜ ਕਿੰਨੇ ਪਹਾੜ ਖਿਕਸੇ ਕੇ, ਮੈਂ ਇੱਕ ਵੀਡੀਓ ਵੇਖੀ। ਵਿੱਚ ਭਾਈ ਲੋਕ ਲੋਕਾਂ ਦੀਆਂ ਗੱਡੀਆਂ ਹੀ ਰੁੜ ਗੀਆਂ ਨੇ
ਹਾਂਜੀ। ਰੁੜ ਜਾਂਦੀਆਂ ਨੇ
ਗੱਡੀਆਂ ਜਿਵੇਂ ਲੈਂਡ ਸਲਾਈਡ ਹੋਇਆ। ਪਹਾੜ ਖਿਸਕਿਆ ਤੇ ਸਾਰੇ ਦਰਖਤ ਦੁੱਖ ਦ ਦੁੱਖਦ ਸਭ ਥੱਲੇ ਖਾਈ ਵਿੱਚ ਚਲੇ ਗਏ। ਨਾਲ ਹੀ ਗੱਡੀਆਂ
ਆਪਾਂ ਟੀ ਵੀ ਵਿੱਚ ਦੇਖੋ ਕਿੰਨੀਆਂ ਨਿਊ ਖ਼ਬਰਾਂ ਵੇਖਦੇ ਹਾਂ। ਕਿ ਅੱਜ ਆ ਆਪਦਾ ਹੋ ਗਈ। ਅੱਜ ਉੱਥੇ ਮੀਂਹ ਪੈ ਗਏ। ਫੇਰ ਦੇਖੋ ਜੀ, ਤੁਸੀਂ ਕਿਸ ਕਿਸੇ ਹੋਰ ਪਾਸੇ ਚੱਲ ਜਾਓ। ਕਿਸੇ ਪਾਸੇ ਤਾਂ ਮੀਂਹ ਬਹੁਤ ਨੇ ਤੇ ਕਿਸੇ ਪਾਸੇ ਸੁੱਕਾ ਹੀ ਪੈ ਜਾਂਦਾ ਹੈ।
ਕੋਈ ਪਾਏ ਹੁੰਦਾ। ਸਹੀ ਗੱਲ ਸਹੀ ਕੁਦਰਤ ਦੀਆਂ ਆਫ਼ਤਾਂ ਤੋਂ ਤਾਂ ਰੱਬ ਬੱਚਾ
ਬਚਾਵੇ ਜੀ ਬਚਾਵੇ ਸਹੀ ਗੱਲ ਤੁਹਾਡੀ, ਹਾਂਜੀ। ਸੁ- ਸੁੱਕਾ ਪੈ ਜਾਂਦਾ। ਜਮੀਨ ਬੰਜਰ ਹੋ ਜਾਂਦੀ।
ਹਾਂ, ਉਹ ਕਿੰਨਾ ਪਕਾਈ
ਹਾਂ, ਪਾਣੀ ਫਸਲਾਂ ਨੂੰ ਪਾਣੀ ਨਾ ਲੱਭੇ। ਤੇ ਕਿੱਥੇ ਤੇ ਜਨਤਾ ਡੁੱਬ ਜਾਂਦੀ ਹੈ ਤੇ ਕਿੱਥੇ ਸੁੱਕੇ ਨਾ ਖ਼ਤਮ ਹੋਈ ਜਾਂਦੀ।
ਸਹੀ ਗੱਲ ਹੈ, ਵੇਖੋ ਖੇਡਾਂ ਨੇ ਸਹੀ ਗੱਲ ਹੈ, ਬਿਲਕੁਲ ਰੱਬ ਦੀ ਖੇਡਾਂ ਨੇ। ਪਰਮਾਤਮਾ ਵੇਖੋ ਬਣਾਉਦਾ ਵੀ ਏ, ਵਿਗਾੜਦਾ ਵੀ ਏ। ਤੇ ਬਣਾ ਵੀ ਕਰੋਨਾ ਆਇਆ ਤੇ ਚਲਾ
ਹਾਂਜੀ, ਫੇਰ ਦੇਖੋ ਕਰੋਨਾ ਦੇ ਇੰਜੈਕਸ਼ਨ ਵੀ ਲੱਗੇ ਸਭ ਨੂੰ
ਲੱਗੇ ਲੱਗੇ ਉਰ ਪਾਣੀ ਆਇਆ ਤੇ ਉਹ ਵੀ ਠੀਕ ਹੋ ਗਿਆ, ਹੁਣ ਭੁਚਾਲ ਆਉਂਦੇ ਨੇ, ਆਪੇ ਲੋਕੀ ਢਹਿ ਜਾਂਦੇ ਨੇ ਫਿਰ ਉੱਠ
ਉਹ ਸ਼ਕਤੀ ਦਿੰਦਾ ਏ ਜੀ ਉੱਠਣ ਦੀ, ਉਹਨੇ ਜੇ ਢਾਹਿਆ ਤੇ ਉਹਨੇ ਹੀ ਬਾਂਹ ਫੜ ਕੇ ਕੇ ਉਠਾਣਾ ਏ।
ਤਾਂ ਹੁਣ ਜਿਹੜੇ ਪਹਾੜ ਖਿਸਕੀ ਜਾਂਦੇ ਆ, ਲੋਕੀ ਵੀ ਨਾ ਤੁਰੇ ਹੀ ਜਾਂਦੇ ਐ, ਪਹਾੜਾਂ ਤੇ ਤੁਰੇ ਜਾਂਦੇ ਐ।
ਹਾਂਜੀ ਤੁਰੇ ਹੀ ਜਾਂਦੇ ਆ ਉਹੀ ਨਾ, ਇਹ ਜਿਹੜਾ ਮੌੋਸ ਮੌਸਮ ਏ ਹੁਣ ਦੇਖੋ ਬਾਰਿਸ਼ਾਂ ਏ ਨੇ, ਬਾਰਿਸ਼ਾਂ ਦਾ ਮੌਸਮ ਏ, ਜੇ ਵੱਧ ਪਈਆਂ ਤਾਂ ਵੀ ਨੁਕਸਾਨ ਏ ਜੇ ਘੱਟ ਪਈਆਂ ਤਾਂ ਵੀ ਨੁਕਸਾਨ ਏ, ਦੇਖੋ ਫਸਲਾਂ ਨੂੰ ਤਾਂ ਇੱਕ ਸੀਮਾ ਤੱਕ ਹੀ ਪਾਣੀ ਚਾਹੀਦਾ ਏ।
ਹਾਂਜੀ, ਹਾਂਜੀ ਬਿਲਕੁਲ, ਤੁਸੀਂ ਸਹੀ ਕਹਿੰਦੇ ਪਏ ਹੋ। ਉਹੀ ਨਾ ਮੈਂ ਗੱਲਾਂ ਸੋਚਦੀ ਪਈ ਸੀ, ਮਨ ਮੈਂ ਕਿਹਾ ਬੱਚਿਆਂ ਨੂੰ ਵੀ ਸਿਖਾਉਂਦੀ ਪਈ ਸੀ, ਵੀ ਕਿਹੜੀ ਕਿਹੜੀਆਂ ਕੁਦਰਤੀ ਆਫ਼ਤਾਂ ਆਪਾਂ ਵੇਖੀਆਂ ਨੇ ਕਿੰਨੀਆਂ ਹੀ ਆਫ਼ਤਾਂ ਪਹਿਲਾਂ ਦੇਖੋ ਪਹਿਲਾਂ ਸੁਣਿਆ ਸੀ ਇੰਨਾ ਕੁਛ, ਹੁਣ ਤਾਂ ਵਨ ਸਵਣਿਆ ਗੱਲਾਂ ਹੀ ਸੁਣੀ ਜਾਂਦੇ ਆ, ਆਹ ਹੁਣ ਇੱਕ ਨਵੀਂ ਬਿਮਾਰੀ ਚੱਲ ਪਤਾ ਨਹੀਂ ਕੀ ਨਾਂ ਦੱਸਦੇ ਇਹਦਾ, ਕਹਿੰਦੇ ਹੁਣ ਆਹ ਵਾਲਾ ਵਾਇਰਸ ਫੈਲਦਾ ਪਿਆ ਏ। ਬੰਦੇ ਦੀ ਬੋਡੀ ਦੇ ਰੈੱਡ ਰੈੱਡ ਨਿਸ਼ਾਨ ਬਣ ਜਾਂਦੇ ਨੇ ਨਵੀਆਂ ਨਵੀਆਂ ਬੀਮਾਰੀਆਂ
ਜੀ ਸਭ ਬਿਮਾਰੀਆਂ ਇਹ ਨਾ ਜਾਨਲੇਵਾ ਨੇ, ਆਪਾਂ ਆਪਦੇ ਸਰੀਰ ਨੂੰ ਸਾਫ਼ ਰੱਖ ਰੱਖਣ ਵਾਸਤੇ ਆਪਦੇ ਆਪ ਨੂੰ ਕੀਟਾਣੂਆਂ ਤੋਂ ਦੂਰ ਰੱਖਣ ਵਾਸਤੇ, ਦੇਖੋ ਸਾਫ਼ ਸਫ਼ਾਈ ਦਾ ਧਿਆਨ ਵੀ ਰੱਖਦੇ ਆ ਕਿ ਸਾਨੂੰ ਕੋਈ ਬਿਮਾਰੀ ਨਾ ਨੇੜੇ ਲੱਗ ਲੱਗ ਜਾਵੇ ਨਾ। ਪਰ ਦੇਖੋ ਜੀ ਸਭ ਨੂੰ ਹੀ ਸਾਫ਼ ਫਾਈਦਾ ਤੇ ਕੁਦਰਤ ਦਾ ਧਿਆਨ, ਆਪਦੇ ਚਾਰੋ ਪਾਸੇ ਰੱਖਣਾ ਹੀ ਪਏਗਾ ਜੀ। ਫੇਰ ਹੀ ਆਪਾਂ ਇਹਨਾਂ ਚੀਜ਼ਾਂ ਤੋਂ ਬੱਚ
ਪਰਮਾਤਮਾ ਦਾ ਨਾਮ ਲਓ ਤੇ ਸਹੀ ਕੰਮ ਕਰੋ ਤਾਂ ਜੋ ਰੱਬ ਇਹਨਾਂ ਕੁਦਰਤੀ ਆਫ਼ਤਾਂ ਤੋਂ ਆਪਾਂ ਨੂੰ ਬਚਾਾਈ ਰੱਖ
ਦੇਖੋ ਜੀ ਇਹਨਾਂ ਦਾ ਨੁਕਸ ਨੁਕਸਾਨ ਭਰਨੇ ਯੋਗ ਨਹੀਂ ਹੈ। ਨਾ ਆਪਾਂ ਇੱਕ ਬੰਦਾ ਤੇ ਇਹਨਾਂ ਦਾ ਨੁਕਸਾਨ ਨੁਕਸਾਨ ਨਹੀਂ ਭਰ ਸਕਦਾ ਆਪਾਂ ਨੂੰ ਸਭ ਨੂੰ ਮਿਲ ਕੇ ਕੁਛ ਛੋਟੇ ਛੋਟੇ ਕਦਮ ਚੱਕਣੇ ਪੈਣਗੇ।
ਸਹੀ ਗੱਲ ਹੈ ਆ ਜਦੋਂ ਕਰੋਨਾ ਆਇਆ ਘਰ ਘਰ ਜੀਅ ਮਰੇ
ਹਾਂਜੀ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਸਿਖਾਇਆ ਜਾਂਦਾ ਦਾ ਏ ਕਿ ਕੋਈ ਵੀ ਹੈ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਜੇ ਕਿਹੜੀ ਜਗ੍ਹਾ ਤੇ ਕੁਦਰਤੀ ਆਪਦਾ ਆਉਂਦੀ ਆਪਾਂ ਬੱਚਿਆਂ ਨੂੰ ਸਿਖਾਈਏ ਇੱਕ ਦੂਜੇ ਦੀ ਮਦਦ ਕਰੀਏ ਤਾਂ ਹੀ ਦੇਖੋ। ਆਪਾਂ ਮਦਦ ਕਰਾਂਗੇ ਤੇ ਆਪਾਂ ਨੂੰ ਦੇਖ ਕੇ ਚਾਰ ਲੋਕ ਹੋਰ ਵੀ ਮਦਦ।
ਬਿਲਕੁਲ ਬਿਲਕੁਲ ਸਹੀ ਕਿਹਾ ਇਵੇਂ ਦੀ ਰੱਬ ਕਿਸੇ ਦੀ ਦਿੱਕਤ ਨਾ ਆਈ। ਭਾਵੇਂ ਚਲੋ ਜੇ ਪੈ ਵੀ ਜਾਵੇ ਤਾਂ ਇੱਕ ਦੂਜੇ ਦਾ ਸਹਾਰਾ ਬਣੇ ਹਰ ਬੰਦਾ ਜੇ ਦੂਜੇ ਦਾ ਸਹਾਰਾ ਬਣਾਂਗੇ ਤੇ ਨਾ ਆਫ। ਤਾਂ ਤੋਂ ਆਪ ਆਪਾਂ ਬਚ ਸਕਦੇ ਹਾਂ ਤੇ ਜੇ ਆਪਾਂ ਇੱਕ ਦੂਜੇ ਦਾ ਸਾਥ ਹੀ ਨਾ ਦਿੱਤਾ।
ਸਹਾਰਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਬਿਲਕੁਲ ਸਹੀ ਗੱਲ ਹੈ ਹਾਂਜੀ ਹਾਂਜੀ ਉਹ ਵੀ ਉਹ ਵੀ ਇਨਸਾਨ ਨੂੰ ਮਨੁੱਖ ਨੂੰ ਚੈੱਕ ਕਰਦੀ ਏ ਕੁਦਰਤ ਵੀ ਇੱਕ ਥਾਂ ਤਾਂ ਜੀ ਆਪਾਂ ਰੁੱਖ ਨਾ ਖ਼ਤਮ ਕਰੀਏ ਹਾਂਜੀ ਆਪ ਆਪਾਂ ਵੀ ਰੁੱਖ ਨਾ ਹੀ ਖ ਖ਼ਤਮ ਕਰੀਏ ਨਾ ਵੱਧ ਤੋਂ ਵੱਧ ਰੁੱਖ ਲਾਈਏ। ਤਾਂ ਜੋ ਵਾਤਾਵਰਨ ਸਾਫ਼ ਰਹੇ ਬਿਮਾਰੀਆਂ ਤੋਂ ਛੁਟਕਾਰਾ ਬਣਿਆ ਰਹੇ।
ਹਾਂ ਸਹੀ ਗੱਲ ਸਹੀ ਗੱਲ ਹੈ ਰੁੱਖ ਲਾਉਣੇ ਬੜੇ ਜ਼ਰੂਰੀ ਹੈ ਰੁੱਖ ਤਾਂ ਬਹੁਤ ਜ਼ਰੂਰੀ ਹੈ ਆਕਸੀਜਨ ਆਵੇ ਹਰੇਕ ਨੂੰ ਸਾਹ ਦੀ ਕੋਈ ਦਿੱਕਤ ਕੱਟਣਾ ਕਿਸੇ ਨੂੰ ਰਵੇ।
ਖ ਜੀ ਮਨੁੱਖ ਆਪਦੇ ਲਾਲਚ ਪਿੱਛੇ ਬਹੁਤ ਕੁਛ ਕਰ ਲੈਂਦਾ ਹੈ ਪਰ ਬਾਅਦ ਵਿੱਚ ਉਹਨੂੰ ਭਰਪਾਈ ਕਰਨੀ ਪੈਂਦੀ ਹੈ।
ਸਹੀ ਕਿਹਾ ਜੀ ਸਹੀ ਕਿਹਾ।
ਹਾਂਜੀ ਹੋਰ ਠੀਕ ਸਭ ਹਾਂਜੀ ਅੱਜ ਕੱਲ੍ਹ ਤਾਂ ਬੱਚਿਆਂ ਨੂੰ ਸਕੂਲਾਂ ਚ ਬਹੁਤ ਕੁਛ ਸਿਖਾਇਆ ਜਾਂਦਾ ਹੈ ਪ੍ਰੋਜੈਕਟ ਨਾਲ ਦਿੱਤੇ ਜਾਂਦੇ
ਆਹ ਮੇਰੇ ਬੱਚਿਆਂ ਨੂੰ ਪ੍ਰੋਜੈਕਟ ਮਿਲਿਆ ਜੀ ਕੁਦਰਤੀ ਆਫ਼ਤਾਂ ਤੇ ਦੱਸੋ ਪਿਛਲੇ ਦਸਾਂ ਸਾਲਾਂ ਦੇ ਵਿੱਚ ਵਿੱਚ ਕਿਹੜੀਆਂ ਕਿਹੜੀਆਂ ਆਫਤਾ
ਬੱਚਿਆਂ ਨੂੰ ਜੀ ਪਤਾ ਲੱਗਦਾ ਨਵੀਂ ਪੀੜ੍ਹੀ ਤਾਂ ਹੀ ਜਾਗਰੂਕ
ਕਿਵੇਂ ਕਿਵੇਂ ਨੁਕਸਾਨ ਹੋਏ ਹੈ ਤੇ ਕਿਵੇਂ ਬੇ ਚਾਹ ਦਾ
ਹਾਂਜੀ ਉਹ ਦੇਖੋ ਨਾ ਬੱਚੇ ਸਿੱਖਦੇ ਆ ਇਹਨਾਂ ਚੀਜ਼ਾਂ ਨੂੰ ਜੇ ਬੱਚੇ ਸਿੱਖ ਸਿੱਖਣਗੇ ਬੱਚੇ ਅੱਗੋਂ ਵੀ ਦੱਸਣਗੇ।
ਹਾਂਜੀ ਹਾਂਜੀ ਬਸ ਪ੍ਰੋਜੈਕਟ ਵਿੱਚ ਹੁਣ ਫੋ ਆਟੋਆਂ ਲਾਈਆਂ ਜੁਵਾਕਾਂ ਨੇ ਵੀਆ ਭੂਚਾਲ ਦੀ ਫੋਟੋ ਹੈਏ ਅਹ ਪਾਣੀ ਆਇਆ ਸੀ ਉਹਦੀ ਫੋਟੋ ਐ। ਕਿਵੇਂ ਕਿਵੇਂ ਕਰੋਨਾ 'ਚ ਜਿਵੇਂ ਲੋਕਾਂ ਨੂੰ ਇੰਜੈਕਸ਼ਨ ਵਗੈਰਾ ਲੱਗੀ ਉਹਨਾਂ ਦੀ ਫੋਟੋ ਐ ਸਾਰਾ ਕੁਛ ਉਵੇ ਬਣਾਇਆ ਪ੍ਰੋਜੈਕਟ ਵੀ ਆਹ -ਆਹ ਹਫ਼ਤਾ ਆਈਆਂ ਅਤੇ ਇਹਨਾਂ ਨੂੰ ਆਪਾਂ ਐਵੇਂ ਐਵੇਂ ਬਚੀ ਉਹਨਾ
ਹਾਂਜੀ ਹਾਂਜੀ
ਕਰਦੇ ਪੈ ਐ ਵੀ ਆਹ ਸਾਰਾ ਕੁਛ ਦੁਨੀਆਂ ਚ ਹੋ ਚੁੱਕਾ ਤੇ ਹੋ ਵੀ ਸਕਦਾ ਹੈ।
ਹਾਂਜੀ ਬੱਚਿਆਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਕੱਲ੍ਹ ਨੂੰ ਕੋਈ ਵੀ ਇਹਦੀ ਬੱਚਿਆਂ ਨੂੰ ਉਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਇਹਦਾ ਹੱਲ ਕੀ ਹੈ ਤੇ ਇਹਦੇ ਨੁਕਸਾਨ ਕੀ ਐ।
ਹਾਂਜੀ। ਹਾਂਜੀ ਬਿਲਕੁਲ ਬਿਲਕੁਲ ਕੁਦਰਤੀ ਆਫ਼ਤਾ ਵੇਖੋ ਕੁਦਰਤ ਵੱਲੋਂ ਦਿੱਤੀਆਂ ਹੋਈਆਂ ਆਫ਼ਤਾਂ ਨੇ ਪਰਮਾਤਮਾ ਦਾ ਨਾਮ ਲੈਣ ਨਾਲ ਹੋ ਸਕਦਾ ਇਹਨਾਂ ਆਫ਼ਤਾਂ ਤੋਂ ਆਪਣਾ ਬਚਾਅ ਹੋ ਜਾਵੇ।
ਹਾਂਜੀ ਉਹ ਤਾਂ ਹੈ ਨਾ ਜੀ ਆਪਾਂ ਦੇਖੋ ਬਚਾਅ ਵੀ ਆਪਾਂ ਬੱਚਿਆਂ ਨੂੰ ਖੋਣੇ ਹੈ ਉਹਨਾਂ ਦੇ ਨੁਕਸਾਨ ਵੀ ਦੱਸਣੇ ਹੈ ਆਪਾਂ ਦੱਸਣੇ ਆ ਅੱਜ ਕੱਲ ਦੇ ਅਧਿਆਪਕ ਸਾਹਿਬਾਨ ਸਭ ਕੁਛ ਦੱਸਦੇ ਆ ਬ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਵੀ ਫਿਰ ਬੱਚੇ ਆਪਣੇ ਮਾਪਿਆਂ ਨੂੰ ਦੱਸਦੇ ਨੇ
ਹਾਂਜੀ ਹਾਂਜੀ ਚਲੋ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ